ਹੈਲੋ, ਸਸ ਸ੍ਰੀ ਕਾਲ ਜੀ, ਸਸ ਸ੍ਰੀ ਕਾਲ, ਹੋਰ ਕੀ ਹਾਲ ਚਾਲ।
ਵਦੀਆ ਜੀ ਤੁਸੀਂ ਸੁਣਾਓ।
ਬਅ ਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ।
ਹਾਂਜੀ ਸਭ ਵਦੀਆ।
ਚਲੋ ਵਦੀਆ ਚਾਈਦੈ, ਹੋਰ ਸੁਣਾਓ ਖਾਣਾ ਖੂਣਾ ਡਿਨਰ ਵਗੈਰਾ ਹੋ ਗਿਆ।
ਡਿਨਰ ਹੋ ਗੇਆ ਜੀ ਬਸ ਫ੍ਰਰੀ ਹੋ ਗਏਆਂ।
ਚਲੋ ਵਦੀਆ-ਵਦੀਆ ਹੋਰ ਸੁਣਾਓ ਘਰ ਸਭ ਨੇ ਡਿੱਨਰ ਵਗੈਰਾ ਕਰ ਲੇਐ।
ਹਾਂਜੀ ਜੀ ਸਭ ਨੇ ਕਰ ਲਿਆ, ਸਭ ਹੁਣ ਆਪਣੇ-ਆਪਣੇ ਫੋਨਾਂ ਚ ਵੜ ਗਏ ਨੇ।
ਦੇਖੋ ਜੀ। ਏਹ-ਏਹ ਵੀ ਮਤਲਬ ਦੇਖ ਲਓ ਇੱਕ ਡਿਊਟੀ ਐ, ਬੰਦਾ। ਥੱਕ ਕੇ ਆਇਆ ਹੁੰਦਾ, ਥੋੜ੍ਹਾ ਬਹੁਤਾ ਫੋਨ ਚਲਾਏਗਾ, ਥੋੜਾ ਟਾਈਮ ਪਾਸ ਹੋਏਗਾ। ਠੀਕ ਹੈ, ਕੁਛ ਗੱਲਾਂ ਐਸੀਆਂ ਸਿੱਖਣਗੇ। ਫੋਨ ਤੋਂ ਕੁਛ ਰਿਸਰਚ ਕਰਦੇ ਆ ਕੁਛ ਚਲੋ ਅੱਛੀ ਗੱਲ ਆ। ਲੱਗਿਆ ਰਹਿਣਾ ਚਾਈਦਾ ਹੋਰ ਸੁਣਾਓ।
ਬਸ ਫ੍ਰੀ ਸੀ। ਮੈਂ ਹਜੇ ਮੈਂ ਹਜੀ ਪਿਕਸੀ ਵੇਖਦੀ ਪਈ ਸੀ ਆਪਣੇ ਬਚਪਨ ਦੀਆਂ
ਅੱਛਾ।
ਅ ਤੁਸੀਂ ਰੱਬ ਵੱਲੋਂ ਹੀ ਪੁੱਛ ਲਿੱਤਾ ਮੈਂ ਫੋਟੋ ਹੀ ਵੇਖਦੀ ਪਈ ਸੀ ਆਪਣੀਆਂ।
ਹੋ ਅੱਛਾ-ਅੱਛਾ।
ਅਹ ਤੇ ਬਸ ਮੈਂ ਯਾਦ ਕਰਦੀ ਮੈਂ ਕਿਹਾ ਬਚਪਨ ਕਿੰਨਾ ਮਸਤੀ ਵਾਲਾ ਹੁੰਦਾ ਏ।
ਬਿਲਕੁਲ-ਬਿਲਕੁਲ ਬਚਪਨ ਦੀਆਂ ਗੱਲਾਂ ਤੇ ਫਿਰ ਬਚਪਨ ਦੀ ਹੀ ਹੁੰਦਾ ਆ
ਹੋਰ।
ਚੇਤੇ ਹੀ ਰਹਿਣੀ ਆ ਲੇਕਿਨ ਓ ਵਿਹਲਾ ਵਾਪਿਸ ਨੀ ਆਣਾ।
ਬਿਲਕੁਲ-ਬਿਲਕੁਲ।
ਠੀਕ ਆ, ਅਸੀਂ ਵੀ ਬਚਪਨ ਦੀਆਂ ਬਹੁਤ ਗੱਲਾਂ ਨੇ ਸਾਡੀਆਂ ਮੈਂ ਤੁਹਾਨੂੰ ਦੱਸੂੰਗਾ। ਪਹਿਲਾਂ ਤੁਸੀਂ ਮੈਨੂੰ ਦੱਸੋ ਕਿ ਤੁਹਾਨੂੰ ਕੀ-ਕੀ ਯਾਦ ਆ ਬਚਪਨ ਦਾ?
ਬਚਪਨ ਦਾ ਕੁਛ ਨੀ ਬਸ ਐ ਕਿ ਜਿਵੇਂ ਹੁਣ ਐ ਇਸ ਟਾਈਮ ਐ ਲਾਈਫ ਬਿਲਕੁਲ ਬਿਜ਼ੀ ਚੱਲਦੀ ਆ ਵਿਆਹ ਤੋਂ ਬਾਦ। ਯਾਦ ਆ। ਚੀਜ਼ਾਂ ਆਂਦੀਆਂ ਕਿ ਬਚਪਨ ਦੇ ਵਿੱਚ ਇੰਨਾ ਮਤਲਬ ਬੇਫਿਕਰੀ ਵਾਲਾ ਜੀਵਨ ਹੁੰਦਾ ਨਾ ਜਿਵੇਂ।
ਬਈ ਬੇਪਰਵਾਹ, ਬੇਚਿੰਤ। ਨਾ ਕਿਸੇ ਦੀ ਪਰ ਪਰਵਾਹ ਨਾ ਕੁਛ
ਜੀ-ਜੀ-ਜੀ ਬਿਲਕੁਲ-ਬਿਲਕੁਲ।
ਐ ਚੀਜ਼ ਹੁੰਦੀ ਬਈ ਅੱਗੇ ਆ ਕੇ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ।
ਏ ਤੇ ਹੈ ਈ ਆ ਬਿਲਕੁਲ ਸ‌ਈ ਗੱਲ ਆ। ਹੁਣ ਮੈਂ ਤਾਨੂੰ ਦੱਸਦਾ ਬਚਪਨ ਦੀਆਂ ਆਪਣੀ ਗੱਲਾਂ। ਮੈਂ ਛੋਟਾ ਜੇੜਾ ਹੁੰਦਾ ਸੀ। ਸਾਮਣੇ ਸਾਡਾ ਸਕੂਲ ਹੁੰਦਾ ਸੀ। ਸਕੂਲ ਵੀ ਕੇਂਜ ਜਾਣਾ ਸਾਡੀ ਇੱਕ ਛੱਤ ਹੁੰਦੀ ਸੀ ਔਰ ਤੋਂ ਟੱਪ ਕੇ ਸਾਮਣੇ ਚਲ ਜਾਨਾ। ਛਤ ਟਪ ਕੇ। ਠੀਕ ਐ ਹਾਂ ਤੇ ਓਥੇ ਸਕੂਲ 'ਚ ਜਾਣਾ ਤੇ ਓਥੇ ਮੈਡਮ ਸਾਨੂੰ ਮਾਰਦੀ ਸੀ। ਤੇ ਓਦਾ ਅਸੀਂ ਬਦਲਾ ਕਿਵੇਂ ਲੈਂਦੇ ਸੀ ਘਰ-ਘਰ ਤੇ ਸਕੂਲ ਬਿਲਕੁਲ ਸਾਮਣੇ ਕਰਕੇ ਸੀਗਾ। ਤੇ ਅਸੀਂ ਜਦੋਂ ਘਰ ਆਂਦੇ ਸੀ। ਸਾਨੂੰ ਗੁੱਸਾ ਆਂਦਾ ਸੀ ਮੈਡਮ ਨੇ ਤੇ ਅੱਜ ਬੜਾ ਮਾਰਿਆ। ਠੀਕ ਆ। ਅਸੀਂ ਸਾਡੀ ਵੀ ਗ਼ਲਤੀ ਹੁੰਦੀ ਸੀ। ਸਕੂਲ ਦਾ ਵਿੱਚ ਪੜ੍ਹਾਈ ਵਿੱਚ। ਬਸ ਐਵੇਂ ਈ ਸੀਗੇ ਪੂਰੇ ਸੂਰੇ ਜੇ। ਤੇ ਆਪਣਾ ਓਮ ਭੈਣਜੀ ਮਾਰਦੀ ਹੁੰਦੀ ਸੀ। ਤੇ ਅਸੀਂ ਓਨਾਂ ਦੇ ਘਰ ਨਾ ਸ਼ਾਮੀ ਜਾ ਕੇ ਵੱਟੇ ਮਾਰਦੇ ਸੀਗੇ।
ਅੱਛਾ ਜੀ।
ਆਹ ਆਹ। ਸਕੂਲ ਸਾਮਣੇ ਸੀਗਾ। ਤੇ ਅ ਪਿਛਲੀ ਗਲੀ ਵਿੱਚ ਸਾਡਾ ਘਰ ਸੀਗਾ। ਤੇ ਮਤਲਬ ਚਲੋ ਓ ਓ ਓਸ ਸਮਝ ਸਾਨੂੰ ਗੱਲ ਨ‌ਈ ਸਮਝ ਆਈ ਬਚਪਨ ਸੀਗਾ। ਮਤਲਬ ਐਈ ਖਿਆਲ ਨਾਲ -ਅ- ਚਾਰ ਜਾਂ ਪੰਜ ਸਾਲ ਦੇ। ਮੰਨ ਲੋ। ਠੀਕ ਐ- ਸਾਨੂੰ ਪਤਾ ਨੀ ਸੀਗਾ ਵੀ ਸਾਡੇ ਓ ਮਤਲਬ ਅ ਸਾਨੂੰ ਸ਼ਿਕਸ਼ਾ ਦੇਨ ਵਾਲੇ- ਵੱਡੇ ਬਜ਼ੁਰਗ ਹੈਗੇ ਨੇ, ਸਾਨੂੰ ਐਸ ਤਰਾਂ ਨਈ ਕਰਨਾ ਚਾਈਦਾ ਸੀ। ਓ ਹੁਨ ਪਤਾ ਲੱਗੇਐ ਲੇਕਿਨ ਓਸ-ਓਸ ਟੈਮ ਦੀ ਗ਼ਲਤੀ ਨੂੰ ਹੁਨ ਥੋੜਾ ਪਛਤਾਵਾ ਕਾਰ ਰੇਆ‌ਂ। ਮੈਨੂੰ ਮਿਲੇ ਜੇ ਮੈਡਮ, ਤੇ ਮੈਂ ਓਨਾਂ ਨੂੰ ਪੁੱਛ ਦੱਸੇਆ ਸੀਗਾ। ਮੈਂ ਕੇਆ ਜੀ ਦੇਖੋ ਤੁਸੀ ਸਾਨੂੰ ਬੋਤ ਮਾਰੇਆ। ਠੀਕ ਐ ਜੀ, ਓ ਹੱਸਨ ਲਾੱਗ ਗੇ। ਮੈਂ ਕੇਆ ਜੀ ਅ ਮੈਨੇ ਤੋ ਆਪ ਕੋ ਪਛਾਨਾ ਨੀ, ਮੈਨੇ ਕਾ ਦੇਖੋ ਮੈਂ ਹਾਂ, ਮੈਂ ਅ ਕੀ ਕੈਂਦੇ ਨੇ ਓ ਫਲਾਨੇ ਦਾ ਮੁੰਡਾ ਵਾਂ, ਤੇੇ ਓ ਥੇਰੇ ਨਾ ਓ ਕੈਂਦੀ ਓ ਹੋ ਇਤਨਾ ਬੜਾ ਹੋ ਗੇਆ ਤੂੰ। ਮੈਂ ਕੇਆ ਹਾਂਜੀ, ਫੇਰ ਓਨੇ ਮੈਨੂੰ ਕਾਰੋਬਾਰ ਪੁੱਛੇਆ, ਮੈਂ ਓਨਾਂ ਦੇ ਪੈਰ ਛੂਏ, ਦੇਖੋ ਠੀਕ ਐ ਮਾਰੇਆ ਸੀ ਯਾ ਓਸ ਸਮੇਂ ਕੁਛ ਵੀ ਕੀਤਾ, ਠੀਕ ਐ ਸਾਨੂੰ ਗੱਲਾਂ ਯਾਦ ਨੇ।
ਪਰ ਓਨਾਂ ਦਾ ਮਾਰਨਾ ਵੀ ਸਾਨੂੰ ਕਾਦੇ ਵਾਸਤੇ ਹੁੰਦੈ ਕਿ ਤੁਸੀ ਪੜੋ।
ਹਾਂ, ਬਿਲਕੁਲ।
ਠੀਕ ਐ ਓ ਸਾਨੂੰ ਤਾਂ ਮਾਰਦੇ ਨੇ ਕੇ ਅਸੀ ਪੜੀਏ, ਅੱਗੇ ਜਾ ਕੇ ਕੁਛ ਬਨੀਏ। ਓਨਾਂ ਨੂੰ ਕੋਈ ਸ਼ੌਂਕ ਥੋੜਾ ਪੇਆ ਹੁੰਦੈ ਕਿ ਅਸੀ ਸਟੂਡੈਂਟਸ ਨੂੰ ਮਾਰੀਏ, ਤੇ ਬੱਚੇਆਂ ਨੂੰ ਮਾਰ ਕੇ ਤੇ ਓਨਾਂ ਨੂੰ ਕੋਈ ਖੁਸ਼ੀ ਥੋੜਾ ਨਾ ਮਿਲਦੀ ਏ।
ਲੇਕਿਨ ਹਾਂ, ਬਿਲਕੁਲ ਲੇਕਿਨ ਓਨਾਂ ਨੂੰ ਮੈਂ ਦੱਸੇਆ, ਮੈਂ ਕਾ ਦੇਖੋ ਜੀ ਅ ਤੁਸ ਤੁਸੀ ਸਾਨੂੰ ਓਸ ਟੈਮ ਮਾਰੇਆ, ਬੋਤ ਮਾਰੇਆ। ਅਸੀ ਥੋੜਾ ਬੋਤਾ ਪੜਦੇ ਸੀ, ਥੋੜਾ ਨ‌ਈ ਵੀ ਪੜਦੇ ਸੀਗੇ। ਤੇ ਮੈਂ ਕੇਆ ਓਸ-ਓਸ, ਓਸ ਟੈਮ ਦੀ ਮਾਰ ਹੁਨ ਅਸ ਹ ਅਸੀ ਕਾਮਜਾਬ ਹੋਏ ਆਂ। ਓ ਤੁਆਡੀ ਝਿੜਕਾਂ ਨਾਲ, ਅਹੀ ਤੁਆਡੇ ਸਾਮਨੇ ਵੀ ਨੀ ਆਂਦੇ ਸੀ। ਨਾ ਤੁਆਡੇ ਡਰ ਤੋ ਉੱਪਰ ਛਾੱਤ ਤੇ ਆ ਕੇ ਖਲੋਂਦੇ ਸੀ ਕਿਓਂ ਸਾਮਨੇ ਮੈਡਮ ਨਾ ਦੇਖ ਲੇ। ਇਸ ਕਾਰਨ ਮਤਲਬ ਕੈਂਦੀ ਅੱਛਾ ਬੇਟੇ ਆਪ ਕੋ ਯਾਦ ਐ ਬਾਤੇਂ। ਮੈਂ ਕਾ ਹਾਂਜੀ-ਹਾਂਜੀ ਬਿਲਕੁਲ ਯਾਦ ਹੈਗੀਐਂ ਕਿਓਂ ਨੀ ਯਾਦ ਰੈਨਗੀਆਂ ਤੇ ਓ ਫੇਰ ਓਨਾਂ ਨੇ ਮੈਨੂੰ ਬਿਠਾ ਲੇਆ। ਕੈਂਦੇ ਬੇਟਾ ਬੈਠੋ, ਆਪਨੇ ਹਮਾਰੇ ਸੇ ਸਟੱਡੀ ਕੀ ਹੁਈ ਐ। ਪੜਾਈ ਕੀਤੀ ਹੁਈ ਐ, ਤੁਸੀ ਬੈਠੋ। ਮੈਂ ਤੁਆਡੇ ਲਈ ਚਾ ਬਨਾ ਕੇ ਲੇਆਨੀ ਆ।
ਅੱਛਾ ਜੀ।
ਫੇਰ ਮੈਂ ਓਨਾਂ ਨੇ, ਓ ਹਾਂ ਓਨਾਂ ਨੇ ਮੈਨੂੰ ਚਾ ਵਗੈਰਾ ਦਿੱਤੀ। ਠੀਕ ਐ ਨਾਲ ਬਿਸਕੁਟ ਵਗੈਰਾ ਰੱਖੇ। ਠੀਕ ਐ ਫਿਰ ਮੈਂ ਵੀ ਓਨਾਂ ਦੇ ਪੈਰ ਛੂ ਕੇ, ਮੈਂ ਕਾ ਜੀ ਮੈਨੂੰ ਹੋਰ ਆਸ਼ੀਰਵਾਦ ਦੋ, ਮੈਂ ਹੋਰ ਏਸ ਲਾਈਕ ਹੋਵਾਂ। ਕਿ ਅਗਲੀ ਵਾਰੀ ਮੈਂ ਤੋਆਨੂੰ ਕੋਈ ਸੇਵਾ ਦਾ, ਸੇਵਾ ਕਰਾਂ ਕਾਰ ਸਕਾਂ ਤੁਆਡੀ।
ਹਾਂਜੀ-ਹਾਂਜੀ।
ਹਾਂਜੀ-ਹਾਂਜੀ ਹੋਰ ਬਥੇਰੀਆਂ ਬਚਪਨ ਦੀਆਂ ਯਾਦਾਂ ਨੇ। ਅੰਬ ਤੋੜਨ ਜਾਂਦੇ ਸੀਗੇ, ਠੀਕ ਐ, ਠੀਕ ਐ। ਏਕ ਵਾਰ ਤੇ ਮੈਨੂੰ ਓ ਅੱਜ-ਕੱਲ ਓ ਚੱਲ ਰਿਐ, ਮੌਸਮ ਕਿਦਾ ਹੈਗੈ ਜਾਮੁਨ।
ਜਾਮੁਨ।
ਜਾਮੁਨ ਐ ਨਾ, ਜਾਮੁਨ ਦੇ ਮੈਂ ਓ ਬਾਗ਼ ਇ ਚ ਵਾੜ ਗੇਆ, ਓਥੇ ਮੈਂ ਕੀ ਕੈਂਦੇ ਅਪਨਾ ਜਾਮੁਨ ਤੋੜਨ ਅੰਦਰ ਗੇਆ। ਓ ਮਾਲਿਕ ਆ ਗੇਆ, ਓਨੇ ਜੋ ਡੰਡੇ ਲਾਨੇ ਸ਼ੁਰੂ ਕੀਤੇ ਮੈਨੂੰ ਮੈਂ ਥਾਨੂੰ ਕੀ ਦੱਸਾਂ।
ਹਾਂ, ਬਾੱਸ ਜੀ ਬਚਪਨ ਹੁੰਦਾ ਈ ਐਸੈ ਕੁਛ ਨੀ ਪਤਾ ਲੱਗਦਾ ਅਸੀ ਕੀ ਕਰਦੇ ਪੇ ਆਂ। ਕੀ ਨਹੀਂ ਕਰਦੇ ਪਏ। ਬਈ ਅਸੀਂ ਗਲਤ ਕੰਮ ਕਰਾਂਗੇ। ਹੈਂ, ਹੈਂ
ਠੀਕ ਹੈ, ਉਹਨੇ ਮੈਨੂੰ ਡੰਡੇ-ਡਡੇ ਮਾਰੇ ਉਹਨਾਂ ਨੇ ਤੇ ਫੇਰ ਮੈਂ ਕਿਹਣ ਗਾ। ਅੰਕਲ ਜੀ ਛੋੜ ਦੋ ਮੁਜੇ, ਮੈਨੂੰ ਛੋੜ ਦੋ ਅੰਕਲ ਜੀ, ਮੈਨੂੰ ਛੋੜ ਦੋ। ਉਹਨਾਂ ਨੇ ਛੋੜਤਾ, ਕਹਿੰਦੇ ਬੇਟੇ ਆ ਤੇਰੇ ਦੋ ਤੈਨੂੰ ਬੇਟਾ ਹੁਣ ਦੋ -ਚਾਰ ਲੱਗ ਗਏ ਨਾ, ਤੂੰ ਇੱਥੇ ਵਡੂਗਾ ਨੀ ਹੁਣ। ਮੈ ਕਿਹਾ ਅੰਕਲ ਜੀ ਜਾਮਣ ਤੋੜਨ ਆਏ ਸੀ, ਉਸ ਟਾਈਮ ਪਤਾ ਨੀ ਸੀ ਬਾਜ਼ਾਰੋਂ ਵੀ ਮਿਲਦੇ ਹੈ। ਕੀ ਰੇਟ ਮਿਲਦੇ ਆ, ਕਿੱਥੋਂ ਮਿਲਦੇ ਆ, ਮੈਨੂੰ ਨੀ ਪਤਾ ਸੀ।
ਚਲੋ, ਇੱਕ ਬਜ਼ਾਰ ਦਾ ਇੱਕ ਬਜ਼ਾਰੋਂ ਲੈਣ ਦਾ ਰੋਬ ਹੋਰ ਹੁੰਦਾ, ਇੱਕ ਐੱਦਾਂ ਤੋੜਨ ਦਾ ਮਜ਼ਾ ਆਪਣਾ ਹੁੰਦਾ।
ਬਿਲਕੁਲ- ਬਿਲਕੁਲ ਅਸੀਂ ਅਮਰੂਦ ਬਹੁਤ, ਬਹੁਤ ਤੋੜੇ ਬਚਪਨ ਦੇ ਵਿੱਚ ਬਹੁਤ ਤੋੜੇ ਅਮਰੂਦ। ਠੀਕ ਹੈ, ਸਾਡੇ ਕੀ ਕਹਿੰਦੇ ਆਪਣਾ ਸਾਡੇ ਸਕੂਲ ਦੇ ਲਾਗੇ ਸਾਹਮਣੇ ਪੇੜ ਹੁੰਦੇ ਸੀ ਬਰਗਰ ਦੇ। ਉੱਥੇ ਜਿਹੜੀ ਉਹ ਬਰਗਰ ਦੇ ਟਹਿਣੀਆਂ ਨੀ ਲਟਕਣੀ, ਲਟਕੀਆਂ ਹੁੰਦੀਆਂ।
ਹਾਂਜੀ -ਹਾਂਜੀ, ਬਰਗਦ ਦਾ ਪੇੜ ਔਹ ਜਿਹੜੇ ਜਿਵੇਂ- ਜਿਵੇਂ ਕਹਿੰਦੇ ਨੇ ਬਈ ਪੇਟ ਨੂੰ ਦਾੜੀ ਆ ਗਈ ਹੈ, ਔਹ ਹੁੰਦਾ ਬਰਗਦ ਦਾ ਜੀ -ਜੀ, ਅੱਛਾ ਜੀ, ਅੱਛਾ ਜੀ।
ਹਾਂ, ਔਹ ਉਹਦੀ ਔਹ ਕੀ ਕਹਿੰਦੇ ਨੇ ਫੜ ਕੇ ਅ ਝਾੜੀਆਂ ਜਿਹੀਆਂ, ਅਸੀਂ ਬੜਾ ਝੂਲੇ ਲਟਕ -ਲਟਕ ਕੇ ਬਹੁਤ ਝੂਲੇ। ਮਤਲਬ ਮੌਜ ਵਾਲੇ ਦਿਨ ਸੀ, ਬਹੁਤ ਮਜ਼ਾ ਆਇਆ ਲੇਕਿਨ ਔਹ ਦਿਨ ਔਹ ਦਿਨ ਵਾਪਿਸ ਨਹੀਂ ਲੁੱਟ ਕੇ ਆਉਣੇ ਕਦੀ ਵੀ, ਸਿਰਫ ਸੋਚ
ਲੋਟ ਕੇ ਆਉਣੇ ਨੇ, ਤੇ ਨਾ ਅੱਜ, ਕੱਲ੍ਹ ਉਹ ਦਿਨ ਹੈਗੇ ਨੇ।
ਹੂ, ਬਿਲਕੁਲ ਅੱੱਜ, ਕੱਲ ਦੇ ਬੱਚੇ ਦੇਖਲੋ ਸਿਰਫ ਫੋਨ ਦੇਖਦੇ ਆ। ਠੀਕ ਹੈ, ਔਰ ਅਸੀਂ ਹਾਂ, ਲੇਕਿਨ ਉਸ, ਉਸ ਜ਼ਮਾਨੇ ਚ' ਫੋਨ ਨਹੀਂ ਸੀਗੇ, ਉਸ ਜ਼ਮਾਨੇ ਚ' ਖੇਡਾਂ ਸੀਗੀਆਂ। ਬਿਮਾਰੀਆਂ ਘੱਟ ਲੱਗਦੀਆਂ ਸੀ, ਹੁਣ ਥੋੜਾ ਜਾ ਹੂੰ ਥੋੜਾ ਜਿਹਾ ਸਿਸਟਮ ਚੇਂਜ ਹੋਣ ਦੇ ਕਾਰਨ ਫ਼ਰਕ ਪੈਂਦਾ ਹੈ ਜੀ।
ਪੰਦਰਾ ਦਿਨ ਕਰਨਾ ਬਾਹਰ ਖੇਡਦੇ ਰਹਿਣਾ, ਜਿਹਦੇ ਘਰ ਜਾਣਾ ਔਹਦੇ ਘਰ ਰੋਟੀ -ਪਾਣੀ ਵੀ ਖਾ ਲੈਣਾ।
ਹਾਂ, ਬਿਲਕੁਲ- ਬਿਲਕੁਲ ਸਹੀ ਗੱਲ ਹੈ, ਸੌ ਪਰਸੈਂਟ।
ਇਦਾ ਮਹੌਲ ਈ ਨੀ ਰਿਹਾ ਆ, ਬਿਲਕੁਲ ਵੀ ਨਾ
ਹਾਂ ਬਿਲਕੁਲ ਸਹੀ ਗੱਲ ਐ ਬਿਲਕੁਲ।
ਸਾਡੀਆਂ ਖੇਡਾਂ ਵੱਖਰੀਆਂ ਹੁੰਦੀਆਂ ਸੀ, ਗਲੀਆਂ ਚ ਖੇਲਣਾ ਪਕੜਨ, ਪਕੜਾਈ ਖੇਲ ਲਿਆ, ਲੁੱਕੜ ਮਾਟੀ ਖੇਲ ਲੀ। ਅੱਜ-ਕੱਲ੍ਹ ਬੱਚਿਆਂ ਨੂੰ ਪਤਾ ਈ ਨਹੀਂ, ਏਹ ਚੀਜ਼ਾਂ ਹੁੰਦੀਆਂ ਕੀ ਐ।
ਨਹੀਂ ਜੀ ਨਹੀਂ ਬਿਲਕੁਲ ਨੀ ਬਸ, ਕਿਹ ਤੇ ਰਿਹਾ ਤੁਹਾਨੂੰ ਮਤਲਬ ਟਾਈਮ ਦੇ ਹਿਸਾਬ ਨਾਲ ਅਹ ਜ਼ਮਾਨਾ ਵੀ ਚੇਜ ਹੋ ਗਿਆ, ਔਰ ਬੱਚਿਆਂ ਦਾ ਖਾਣ-ਪਾਣ ਤੇ ਵਗ ਵਗੈਰਾ-ਵਗੈਰਾ ਸਭ ਕੁਛ ਚੇਂਜ ਹੋ ਗਿਆ,
ਖੇਡਾਂ ਨੇ ਔਹ ਇਹਨਾਂ ਦਾ ਫੋਨ ਹੀ ਐ ਸਭ ਕੁਛ।
ਹੂੰ, ਬਿਲਕੁਲ, ਬਿਲਕੁਲ, ਬਿਲਕੁਲ। ਚਲੋ ਕਰ ਵੀ ਕੀ ਸਕਦੇ ਆ, ਲੇਕਿਨ ਹਾਂ ਬਿਲਕੁਲ। ਹੋਰ ਸੁਣਾਓ ਜੀ‌? ਤੁਸੀਂ ਮਤਲਬ ਜਦੋਂ ਸਕੂਲ ਜਾਂਦੇ ਸੀ। ਕਿਸ ਤਰ੍ਹਾਂ ਦਾ ਤੁਹਾਡੇ ਨਾਲ ਬਿਹੇਵ
ਕੁਛ ਨਹੀਂ ਸੀ ਅਸੀਂ, ਅ ਕੁੜੀਆਂ ਹੁੰਦੀਆਂ ਜਿਹੜੀਆਂ ਥੋੜੀਆਂ ਸੈਹਣ ਸ਼ਕਤੀ ਵਾਲੀਆਂ ਹੁੰਦੀਆਂ ਨੇ ਥੋੜੇ ਪੜ੍ਹਨ ਵਾਲੀਆਂ ਹੁੰਦੀਆਂ ਨੇ ਚਲੋ ਤਾਰੀਫ਼ ਤੇ ਨੀ ਕਰਦੀ ਪਈ ਵੈਸੇ ਗੱਲ ਕਰਦੇ ਪਏ ਆ ਜਿਵੇਂ ਮੁੰਡੇ ਲਾਪਰਵਾਹ ਹੁੰਦੇ ਨੇ ਕੁੜੀਆਂ ਨੂੰ ਥੋੜਾ ਆਪਣੇ ਅ ਪੜ੍ਹਾਈ ਦੀ ਟੈਂਸ਼ਨ ਵਗੈਰਾ ਵੀ ਹੁੰਦੀ।
ਦੇਖੋ ਜੀ ਮੈਂ ਮੈਂ ਤੁਹਾਨੂੰ ਦੱਸਦਾ ਵਾਂ ਅਗਰ ਕੋਈ ਤ ਅ ਤਰੀਫ਼ ਦੇ ਪਾਤਰ ਹੋਏ ਤੇ ਉਦੀ ਤਾਰੀਫ਼ ਕਰਨੀ
ਕੋਈ ਕਰੇ ਤੇ ਚੰਗੀ ਗੱਲ ਐ ਤੇ ਮੈਂ ਖੁਦ ਆਪਣੇ ਮੂੰਹੋਂ ਕਰਦੀ ਪਈ ਆ ਪਰ ਨਈ ਚਲੋ ਕੁੜੀਆਂ ਦੇ ਵਿੱਚ ਥੋੜਾ ਐ ਚੀਜ਼ ਹੁੰਦੀ ਐ।
ਹੂੰ-ਹੂੰ ਬਿਲਕੁ
ਮੁੰਡੇ ਨਾ ਥੋੜੇ ਲਾਪਰਵਾਹ ਹੁੰਦੇ ਪਰ ਕੁੜੀਆਂ ਨਈ ਐਹ ਚੀਜ਼ ਕਰਦੀਆਂ ਨਾ ਉਨਾਂ ਨੂੰ ਐਹ ਹੁੰਦਾ ਕਿ ਮੈਂ ਜਿਸ ਸਕੂਲ ਮੈਡਮ ਨੇ ਕੰਮ ਦਿੱਤਾ ਨਾ ਮੈਂ ਕੱਲ ਕਰਕੇ ਜਾਣਾ ਜੇ ਮੈਨੂੰ ਸਕੂਲ 'ਚ ਮੁੰਡਿਆਂ ਦੇ ਸਾਮਣੇ ਖੜਾ ਕਰਵਾ ਕੇ ਮੈਨੂੰ ਟੈਸਟ ਨਾ ਆਏਆ ਮੇਰੀ ਇਨਸਰਟ ਹੋ ਜੇਗੀ।
ਹੂੰ-ਹੂੰ।
ਤੇ ਮੁੰਡਿਆਂ ਨੇ ਕਹਿਣਾ ਕੋਈ ਗੱਲ ਨੀ ਹੁੰਦੀ ਹੋਜੇ ਫੇਰ ਕੀ ਹੋਇਆ।
ਦੇਖੋ ਪਤਾ ਕੀ ਮੁੰਡੇ ਹੁੰਦੇ ਆ ਬੇਫਿਕਰੇ ਮੁੰਡੇ ਬੇਫਿਕਰੇ ਹੁੰਦੇ ਆ। ਕੁੜੀਆਂ ਆਪਣੇ ਕੰਮ ਦੀ ਵਫ਼ਾਦਾਰ ਹੁੰਦੀਆਂ।
ਤੇ ਬੇਫਿਕਰੇ ਏ ਫੇਰ ਜਦੋਂ ਮੁੰਡਿਆਂ ਦੇ ਉੱਤੇ ਵਿਆਹ ਤੋਂ ਬਾਦ ਜਦੋਂ ਜ਼ਿੰਮੇਵਾਰੀਆਂ ਪੈਂਦੀਆਂ ਨਾ ਫਿਰ ਸਭ ਬੇਫਿਕਰਾਂ ਪਨ ਨਿਕਲ ਜਾਂਦਾ ਫੇਰ ਏਨਾਂ ਨੂੰ ਰਾਤ ਨੂੰ ਨੀਂਦਰਾ ਨੀ ਆਦੀਆਂ।
ਸਹੀ ਗੱਲ ਏ। ਏਹ ਸਹੀ ਗੱਲ ਐ ਏ ਤੁਹਾਡੀ ਸੌ ਪਰਸੈਂਟ
ਜਦੋਂ ਟੈਂਸ਼ 'ਚ ਜਦੋਂ ਜਿੰਮੇਵਾਰੀਆਂ ਪੈਣੀਆਂ ਫੇਰ ਸੋ ਟੈਂਸ਼ਨਾਂ ਮੈਂ ਐਹ ਚੀਜ਼ ਕਰਨੀ ਐ ਮੈਂ ਕਿੱਥੋਂ ਕਿੱਥੋਂ ਕਰਨੀ ਐ ਮੈਂ ਜਨਾਨੀ ਦੀ ਜ਼ਰੂਰਤ ਪੂਰੀ ਕਰਨੀ ਐ ਕਿਵੇਂ ਕਰਨੀ ਐ।
ਜੀ-ਜੀ, ਬਿਲਕੁਲ-ਬਿਲਕੁਲ।
ਓਦੇ ਵਾਸਤੇ ਫੇਰ ਸਰ ਸਾਰੀ ਰਾਤ ਨਾ ਸੋਣਾ ਐ ਵੀ ਮੇਰੀ ਜਨਾਨੀ ਨੇ ਕਿਆ ਮੈਂ ਕਰਨੀ ਏ। ਚਲੋ ਠੀਕ ਐ ਮੈਨੂੰ ਨਾ ਕੋਲ ਆ ਰਹੀ ਐ ਵਿੱਚ।
ਅੱਛਾ-ਅੱਛਾ ਚਲੋ ਠੀਕ ਐ ਜੀ ਠੀਕ ਐ ਓਕੇ ਓਕੇ ਸਤਿ ਸ਼੍ਰੀ